ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਵਾਨੀ ਵਾ ਅੱਜ ਤਾਂ ਤੂ ਬਹੁਤ ਸੋਹਣੀ ਲੱਗ ਰਹੀ ਆ। ਆ ਸੂਟ ਕਿੱਥੋ ਸਵਾਇਆ? ਇਹ ਤੇ ਡਿਜ਼ਾਇਨਰ ਲੱਗ ਰਿਹਾ ਹੈ ਐ ਤੇ ਰੰਗ ਵੀ ਤੇਰੇ ਤੇ ਬੜਾ ਖ਼ੂਬਸੂਰਤ ਖਿਲ ਕੇ ਆ ਰਿਹਾ।
ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਤੇਰਾ ਇਹ ਸੂਟ ਮੈਂ ਖੁਦ ਡਿਜ਼ਾਇਨ ਕੀਤਾ ਤਾ ਅੱਜ ਕੱਲ੍ਹ ਮਾਰਕੀਟ ਵਿੱਚ ਅਜਿਹੇ ਪੇਸਟਲ ਰੰਗ ਤੇ ਹਲਕੀ ਕਢਾਈ ਵਾਲੇ ਸੂਟ ਬੋਹਤ ਟਰੈਂਡ ਵਿੱਚ ਹਨ। ਤੇ ਮੈਂ ਸੋਚਿਆ ਕਿਉਂ ਨਾ ਇਸ ਵਾਰੀ, ਮੈਂ ਕੁਝ ਵੱਖਰਾ ਟਰਾਈ ਕੀਤਾ ਜਾਵੇ।
ਸਮੁੱਚੀ ਤੇਰੀ ਫੈਸ਼ਨ ਸੈਂਸ ਤਾ ਬਹੁਤ ਵਧੀਆ। ਵੈਸੇ ਅੱਜ-ਕੱਲ੍ਹ ਫੈਸ਼ਨ ਏਨੀ ਤੇਜ਼ੀ ਨਾਲ ਬਦਲ ਰਿਆ ਕਿ ਸਮਝ ਨੀ ਆਉਦਾ। ਕੀ, ਕੀ ਖਰੀਦੀਏ, ਤੇ ਕੀ ਨਾ ਹਲੇੇ ਪਿਛਲੇ ਮਹੀਨੇ ਤਾ ਮੈਂ ਇੱਕ ਪਲਾਜ਼ੋ ਸੂਟ ਲਿਆ ਸੀ। ਤੇ ਹੁਣ ਮਾਰਕੀਟਿੰਗ ਵਿੱਚ ਸ਼ਰਾਰੇ, ਤੇ ਅਨਾਰਕਲੀ ਦਾ ਦੌਰ ਦੁਬਾਰਾ ਆ ਗਿਆ।
ਹਾਂ, ਤੂੰ ਬਿਲਕੁਲ ਸਹੀ ਕਿਆ। ਫੈਸ਼ਨ ਦੀ ਦੁਨੀਆਂ ਇੱਕ ਚੱਕਰ ਵਾਂਗ ਐ, ਜੋ ਘੁੰਮ ਘੁਮਾ ਕੇ ਓੱਥੇ ਈ ਆ ਜਾਂ ਜਿਹਨੂੰ ਅਸੀਂ ਅੱਜ ਨਵਾ ਫੈਸ਼ਨ ਕਿਹਨੇ ਆ ਓ ਅਸਲ ਵਿੱਚ ਸਾਡੀਆਂ ਮਾਵਾਂ, ਦਾਦੀਆਂ ਦੇ ਜ਼ਮਾਨੇ ਦਾ ਈ ਫੈਸ਼ਨ ਹੁੰਦੈ, ਬੱਸ ਥੋ ਉਨਾਂ ਨੂੰ ਥੋੜਾ ਨਵਾ ਰੂਪ ਦੇ ਦਿੱਤਾ ਜਾਂਦਾ। ਦੇਖੋ, ਸੱਤਰ-ਅੱਸੀ ਦੇ ਦਹਾਕੇ ਵਾਲੀਆਂ ਬੈਲ ਬੋਟਮ ਪੈਂਟਾਂ, ਤੇ ਵੱਡੇ ਕੋਲਰ ਵਾਲੀ ਸ਼ਰਟਾਂ, ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਬੜੇ ਚਾ ਨਾਲ ਪਾ ਰੀਆ।
ਹਾਂ, ਇਹ ਗੱਲ ਤਾ ਮੈਂ ਵੀ ਨੋਟ ਕੀਤੀ ਐ, ਪਰ ਤੈਨੂੰ ਕੀ ਲੱਗਦਾ ਅੱਜ-ਕੱਲ੍ਹ ਦੇ ਫੈਸ਼ਨ ਚ ਸਭ ਤੋਂ ਵੱਧ ਪ੍ਰਭਾਵ ਕਿਸ ਚੀਜ਼ ਦਾ ਪਿਆ ਹੈ? ਸਾਡੇ ਵੇਲੇ ਤਾ ਫੈਸ਼ਨ ਸਿਰਫ ਫਿਲਮਾ ਦੇਖ ਕੇ ਈ ਬਦਲਦਾ ਸੀ, ਪਰ ਅੱਜ-ਕੱਲ੍ਹ
ਅੱਜ ਦੇ ਦੌਰ ਵਿੱਚ ਫੈਸ਼ਨ ਨੂੰ ਚਲੋਣਾ, ਚਲੋਣ ਵਾਲਾ ਸਭ ਤੋ ਵੱਡਾ ਹੱਥ ਸੋਸ਼ਲ ਮੀਡੀਆ ਦਾ ਏ। ਖ਼ਾਸ ਕਰਕੇ, ਬਹੁਤ ਵ ਸਾਡ ਵਧੀਆ ਪਲੈਟਫੋਮ ਅੱਜ-ਕੱਲ੍ਹ ਦੇ ਫੈਸ਼ਨ ਇਨਫਲੂਐਂਸਰ ਜੋ ਵੀ ਪਾ ਲੈਂਦੇ ਨੇ, ਉਹ ਅਗਲੇ ਦਿਨ ਈ ਟਰੈਂਡ ਬੰਨ ਜਾਂਦੈ, ਨੌਜਵਾਨ ਕੁੜੀਆਂ, ਮੁੰਡੇ ਰੀਲਾਂ ਦੇਖਕੇ ਉਸੇ ਤਰਾ ਦੇ ਕੱਪੜੇ ਲੱਭਣ ਲੱਗ ਪੈਂਦੇ ਨੇ।
ਹਾਂ, ਯਾਰ ਪਰ ਇਸੇ ਸ਼ੋਸ਼ਲ ਮੀਡੀਆ ਦੇ ਚੱਕਰਾਂ ਵਿੱਚ ਤਾਂ ਨੁਕਸਾਨ ਵੀ ਹੋ ਰਿਆ। ਕਈ ਲੋਕ ਸਿਰਫ ਨਵੇਂ ਅ, ਕਈ ਲੋਕ ਕੱਪ ਕਪੱੜੇ ਸਿਰਫ਼ ਫੋਟੋਆ ਪੌਣ ਲਈ ਖਿਚੋਂਦੇ ਨੇ, ਤੇ ਇੰਟਰਨੈਟ ਤੇ ਪਾਉਣ ਲਈ ਖਰੀਦ ਦੇ ਨੇ ਇੱਕ ਵਾਰ ਜੋ ਕੱਪੜਾ ਪੈ ਗਿਆ ਤੇ ਉਸਨੂੰ ਦੁਬਾਰਾ ਪੋਨ ਲੱਗੇ ਲੋਕ ਖਿਝਦਦੇ ਨੇ। ਇਹੇ ਤਾ ਸਭ ਨੇ ਦੇਖ ਹੀ ਲਿਆ। ਇਸ ਚੱਕਰ ਵਿੱਚ, ਪੈਸੇ ਕਿੰਨੀ ਫਜ਼ੂਲ ਖਰਚੀ ਕਰਦੇ ਨੇ ਲੋਕ
ਹੂੰ, ਤੂੰ ਬਹੁਤ ਹਜ਼ਾਰ ਰੁਪਏ ਦੀ ਗੱਲ ਕਈ ਏ। ਇਸਨੂੰ ਅੰਗਰੇਜ਼ੀ ਵਿੱਚ ਫਾਸਟ ਫੈਸ਼ਨ ਕਹਿੰਦੇ ਨੇ। ਕੰਪਨੀਆਂ ਸਸਤੇ ਅਤੇ ਘੱਟ ਟਿਕਾਊ ਕੱਪੜੇ ਬਣਾਉਂਦੀਆਂ ਨੇ ਤਾਂ ਜੋ ਲੋਕ, ਵਾਰ ਵਾਰ ਖਰੀਦਣ ਪਰ ਸਾਡੀ ਜੇਬ ਤੇ ਤਾਂ ਅਸਰ ਪੈਂਦਾ ਹੀ ਹੈ। ਨਾਲ ਇਹ ਸਾਡੇ ਵਾ ਨੂੰ ਵੀ ਬਹੁਤ ਨੁਕਸਾਨ ਪਹੁੰਚਦਾ ਹੈ ਕਿਉਂਕਿ ਇਹ ਕੱਪੜੇ ਬਹੁਤ ਜਲਦੀ ਕੂੜੇ ਦੇ ਢੇਰ ਵਿੱਚ ਬਦਲ ਜਾਂਦੇ ਨੇ ਸਾਨੂੰ ਹਮੇਸ਼ਾ ਸੰਸਟੇਬਲ ਫੈਸ਼ਨ ਯਾਨੀ ਅਜਿਹੇ ਕੱਪੜੇ ਚੁਣਨੇ ਚਾਹੀਦੇ ਨੇ ਜੋ ਲੰਬੇ ਸਮੇਂ ਤੱਕ ਚੱਲਣ ਤੇ ਆਰਾਮਦਾਇਕ ਵੀ ਹੋਣ।
ਆਰਾਮਦਾਇਕ ਵਾਲੀ ਗੱਲ ਤਾਂ ਮੈਨੂੰ ਯਾਦ ਆਇਆ ਅੱਜ, ਕੱਲ੍ਹ ਦੇਖ ਕਈ ਫੈਸ਼ਨ ਇੰਨੇ ਅਜੀਬ ਹੁੰਦੇ ਨੇ ਕਿ ਦੇਖ ਕੇ ਬੰਦਾ ਹੈਰਾਨ ਹੀ ਰਹਿ ਜਾਂਦਾ। ਉਹ ਫੈਸ਼ਨ ਸ਼ੋਅ ਜੋ ਕੱਪੜੇ ਦਿਖਾਉਂਦੇ ਨੇ ਕਿ ਉਹਨਾਂ ਨੂੰ ਕੋਈ ਆਮ ਜ਼ਿੰਦਗੀ ਵਿੱਚ ਪਾ ਸਕਦਾ? ਅਹ ਕਦੇ ਪਲਾਸਟਿਕ ਦੇ ਕੱਪੜੇ ਕਦੇ ਅਜੀਬ ਜਿਹੀਆਂ ਤਾਰਾਂ ਲੱਗੀਆਂ ਹੁੰਦੀਆਂ ਨੇ। ਮੇਰੇ ਮੁਤਾਬਕ ਫੈਸ਼ਨ ਉਹੀ ਸਭ ਤੋਂ ਉੱਤਮ ਮੈ ਜਿਸਨੂੰ ਪਾ ਕੇ ਇਨਸਾਨ ਸਹਿਜ ਅਤੇ ਆਰਾਮਦਾਇਕ ਮਹਿਸੂਸ ਕਰੇ।
ਹਾਂ ਬਿਲਕੁਲ ਸਹੀ ਉਹ ਰੈਂਪ ਵੋਕ ਵਾਲਾ ਫੈਸ਼ਨ ਸਿਰਫ ਇੱਕ ਕਲਾ ਦੇ ਰੂਪ ਵਿੱਚ ਹੀ ਦਿਖਾਇਆ ਜਾਂਦਾ ਹੈ। ਆਮ ਜ਼ਿੰਦਗੀ ਲਈ ਨਹੀਂ ਹੁੰਦਾ ਪਰ ਹਾਂ ਆਮ ਜ਼ਿੰਦਗੀ ਵਿੱਚ ਵੀ ਲੋਕ ਕਈ ਵਾਰ ਦਿਖਾਵੇ ਦੇ ਚੱਕਰ ਵਿੱਚ ਜੇ ਕੱਪੜੇ ਤਾ ਪਾ ਈ ਲੈਂਦੇ ਨੇ, ਜਿਨਾਂ ਵਿੱਚੋ ਖੁਦ ਤੰਗ ਹੋ ਰੇ ਹੁੰਦੇ ਨੇ, ਜਿਵੇਂ ਬੋਤ ਸਾਰੇਆ ਜਾਦਾ ਉੱਚੀ ਹੀਲ, ਹੀਲਸ ਪਾਕੇ ਕੁੜੀਆਂ ਸਿੱਧੀਆਂ ਚੱਲ ਵੀ ਨੀ ਪਾਂਦੀਆਂ, ਪਰ ਫੇਰ ਵੀ ਫੈਸ਼ਨ ਦੇ ਨਾਮ ਤੇ ਦਰਦ ਸੈਂਦੀਆਂ ਨੇ।
ਹਾਂ, ਤੇ ਅਤੇ ਦੂਜੇ ਪਾਸੇ ਵੈਸਟਰਨ ਕੱਪੜਿਆਂ ਦਾ ਖਰੀਦ ਵੀ ਬਹੁਤ ਵੱਧ ਗਿਆ ਹੈ ਜੀਨਸ ਟੋਪਸ ਅ ਕੋਡ ਸੈੱਟ ਅੱਜ ਕੱਲ੍ਹ ਹਰ ਕੁੜੀ ਇਹਨਾਂ ਵਿੱਚ ਇ ਨਜ਼ਰ ਆਉਂਦੀ ਹੈ। ਮੈਂ ਵੈਸਟਰਨ ਕੱਪੜਿਆਂ ਦੇ ਖਿਲਾਫ਼ ਨਹੀਂ ਹਾਂ ਅਹ ਉਹ ਪਾਉਣੇ ਬਹੁਤ ਸੌਖੇ ਹੁੰਦੇ ਨੇ ਅਤੇ ਸਫ਼ਰ ਦੌਰਾਨ ਬਹੁਤ ਆਰਾਮ ਦਿੰਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਜੋ ਸ਼ਾਨ ਨਜ਼ਾਕਤ ਅਤੇ ਰੋਬ ਪੰਜਾਬੀ ਸੂਟ ਜਾਂ ਸਾੜੀ ਵਿੱਚ ਹੈ ਉਹ ਕਿਸੇ ਹੋਰ ਪਹਿਰਾਵੇ ਵਿੱਚ ਨਹੀਂ ਆ ਸਕਦਾ।
ਹੂੰ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ। ਜਦੋਂ ਕੋਈ ਪੰਜਾਬੀ ਮੁਟਿਆਰ ਪੂਰੇ ਘੇਰੇ ਵਾਲਾ ਸੂਟ ਸਿਰ ਤੇ ਫੁਲਕਾਰੀ ਹੱਥਾਂ ਵਿੱਚ ਚੂੜੀਆਂ ਤੇ ਪੈਰਾਂ ਵਿੱਚ ਟਿੱਲੇਦਾਰ ਜੁੱਤੀ ਪਾ ਕੇ ਨਿਕਲਦੀ ਤੇ ਦੁਨੀਆਂ ਦੇ ਵੱਡੇ ਤੋਂ ਵੱਡਾ ਵੈਸਟਰਨ ਬ੍ਰਾਂਡ ਵੀ ਉਹਦੇ ਸਾਹਮਣੇ ਫਿੱਕਾ ਪੈ ਜਾਂਦਾ ਹੈ ਸਾਡਾ ਸੱਭਿਆਚਾਰ ਤੇ ਸਾਡਾ ਪਹਿਰਾਵਾ ਸਾਡੀ ਅਹ ਅਸਲੀ ਪਛਾਣ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਸਾਡੇ ਪੰਜਾਬੀ ਸੂਟਾਂ ਦਾ ਕਰੇਜ਼ ਪੰਜਾਬ ਤੱਕ ਹੀ ਸੀਮਿਤ ਨਹੀਂ ਰਿਹਾ ਬਲਕਿ ਬਾਲੀਵੁੱਡ ਅਭਿਨੇਤਰੀਆਂ ਤੇ ਵਿਦੇਸ਼ਾਂ ਵਿੱਚ ਬੈਠੇ ਲੋਕ ਵੀ ਬਹੁਤ ਪਸੰਦ ਕਰਦੇ ਨੇ।
ਹਾਂ ਯਾਰ ਮੈਂ ਵੀ ਦੇਖਿਆ। ਪਰ ਅੱਜ ਕੱਲ੍ਹ ਸੂਟਾਂ ਵਿੱਚ ਵੀ ਬਹੁਤ ਬਦਲਾਅ ਆ ਗਿਆ ਹੈ। ਅ ਪਹਿਲਾਂ ਸਿਰਫ ਕਢਾਈ ਵਾਲੇ ਜਾਂ ਸਿੰਪਲ ਸੂਟ ਹੁੰਦੇ ਸੀ। ਤੇ ਹੁਣ ਅਹ ਅ ਬਹੁਤ ਤਰ੍ਹਾਂ ਦਾ ਕੱਪੜਾ ਆ ਗਿਆ ਜਿਵੇਂ ਸੂਤੀ ਲੈਸ ਦਾ ਕੰਮ ਹੋਣ ਲੱਗ ਗਿਆ ਹੈਂਡ ਪ੍ਰਿੰਟਡ ਅਤੇ ਡਿਜੀਟਲ, ਡਿਜੀਟਲ ਪ੍ਰੈਸ ਪ੍ਰਿੰਟਿੰਗ ਬਹੁਤ ਚੱਲ ਪਿਆ। ਅਹ ਦੁਪੱਟੇ ਤੇ ਇੰਨਾ ਕੰਮ ਹੁੰਦਾ ਹੈ ਕਿ ਜਿਵੇਂ ਅਹ ਬੜਾ ਕੰਮ ਹੁੰਦਾ ਦੁਪੱਟੇ ਤੇ। ਕਿ ਸੂਟ ਭਾਰੀ ਹੋ ਸਕੇ ਪਰ ਦੁਪੱਟੇ ਦੀ ਪਿਓਰ ਗ੍ਰੇਸ ਵੀ ਬਹੁਤ ਵਧਾ ਦਿੰਦਾ ਉਹ
ਬਿਲਕੁਲ ਫੈਸ਼ਨ ਵਿੱਚ ਮਿਕਸ ਐਂਡ ਮੈਸ਼ ਦਾ ਦੌਰ ਹੈ। ਜੇਕਰ ਅਸੀਂ ਇੱਕ ਚੰਗਾ ਭਾਰੀ ਦੁਪੱਟਾ ਰੱਖ ਲਈਏ ਨਾ, ਤਾਂ ਉਸ ਤੋਂ ਅਸੀਂ ਦੋ ਤਿੰਨ ਵੱਖ-ਵੱਖ ਸਾਦੇ ਸੂਟਾਂ ਨਾਲ ਪਾ ਕੇ ਹਰ ਵਾਰ ਇੱ ਏਕ ਨਵਾਂ ਲੁੱਕ ਅਸੀ ਮਤਲਬ ਬਣਾ ਸਕਦੇ ਆਂ ਇਸ ਤਰ੍ਹਾਂ ਸਮਾਰਟ ਫੈਸ਼ਨ ਦੀ ਵਰ ਤੋਂ ਅਸੀਂ ਕਿਸੇ ਵੀ ਅਸੀਂ ਆਪਣੇ ਪੈਸੇ ਵੀ ਬਚਾ ਸਕਦੇ ਆਂ ਤੇ ਸਟਾਈਲਸ ਵੀ ਸਟਾਈਲਿਸ਼ ਵੀ ਦਿਖ ਸਕਦੇ ਆ।
ਏ ਤਾਂ ਬੋਤ ਵਧੀਆ ਤਰੀਕਾ ਐ ਯਾਰ ਸਿਰਫ ਕੱਪੜੇ ਹੀ ਨਹੀਂ ਫੈਸ਼ਨ ਵਿੱ ਚ ਗੈਣੇ, ਜੁੱਤੀਆਂ ਅਤੇ ਮੇਕਅੱਪ ਵੀ ਤਾਂ ਆਉਂਦੇ ਨੇ। ਅੱਜ ਕੱਲ੍ਹ ਮੇਕਅੱਪ ਵਿੱਚ ਵੀ ਬੋਤ ਜਿਆਦਾ ਬਦਲਾ ਆ ਗਿਆ। ਪੈਲਾਂ ਵਾਂਗ ਭਾਰੀ ਮੇਕਅੱਪ ਦੀ ਬਜਾਏ ਹੁਣ ਨੋ ਲੁੱਕ ਮੇਕਅੱਪ ਚੱਲ ਪਿਆ ਜਾਂ ਨੈਚੁਰਲ ਗਲੋ। ਵਾਲਾ ਮੇਕਅੱਪ ਜ਼ਿਆਦਾ ਪਸੰਦ ਕੀਤਾ ਜਾਂਦਾ।
ਹਾਂ, ਬਿਲਕੁੱਲ ਹੁਣ ਲੋਕ ਸਮਝ ਗਏ ਨੇ ਨਾ। ਕੀ ਬੋਤ ਜ਼ਿਆਦਾ ਚਿੱਟਾ ਪਾਊਡਰ ਥੱਪਣ ਨਾਲ ਕੋਈ ਸੋਣਾ ਨੀ ਲੱਗਦਾ ਬਲਕਿ ਆਪਣੀ ਅਸਲੀ ਸ ਕਿੰਨ ਨੂੰ ਸਾਫ਼ ਤੇ ਸਿਹਤਮੰਦ ਰੱਖਣਾ ਜ਼ਿਆਦਾ ਜ਼ਰੂਰੀ ਐ। ਗੈਣਿਆਂ ਦੀ ਗੱਲ ਕਰੀਏ ਤਾਂ ਅੱਜ-ਕੱਲ੍ਹ ਅਕਸਾਈ ਆਕਸੀਡਾਈ ਜਾ ਸਿਲਵਰ ਯਾਨੀ ਖਾਲੀ ਪੌਲਿਸ ਕਾਲੀ ਪੋਲਿਸ਼ ਵਾਲੇ ਗੈਣੇ ਕੁੜੀਆਂ ਸੂਟਾਂ ਤੇ ਜੀਨਸ ਦੋਵਾਂ ਨਾਲ ਬੋ ਚਾਅ ਨਾਲ ਪਾਂਦੀਆਂ ਨੇ। ਓ ਦੇਖਣ ਵਿੱਚ ਬੋਤ ਹੀ ਐਂਸਥੈਟਿਕ ਤੇ ਸਟਾਈਲਿਸ਼ ਲੱਗਦੀਆਂ ਨੇ।
ਅੱਛਾ ਯਾਰ ਮੈਨੂੰ ਇਕ ਗੱਲ ਦੱਸ ਅਗਲੇ ਮੀਨੇ ਮੇਰੀ ਨਨਾਣ ਦਾ ਵਿਆਹ ਹੈ। ਮੈਂ ਸੋਚ ਰਿਹਾ ਕੀ ਕੋਈ ਐਹਾ ਜਾ ਪਹਿਰਾਵਾ ਤਿਆਰ ਕੀਤਾ ਜਾਵੇ ਜੋ ਰਵਾਇਤੀ ਵੀ ਹੋਵੇ ਤੇ ਅੱਜ ਦੇ ਜ਼ਮਾਨੇ ਮੁਤਾਬਿਕ ਮੋਡਰਨ ਵੀ ਲੱਗੇ। ਤੂੰ ਮੈਨੂੰ ਕੀ ਸਲਾਹ ਦੇ ਗਾ।
ਹੂੰ, ਵਿਆਹ ਦੇ ਫੰਕਸ਼ਨ ਲਈ ਮੇਰੇ ਕੋਲ ਤੇਰੇ ਲਈ ਬਹੁਤ ਵਧੀਆ ਵਧੀਆ ਆਈਡੀਆ। ਤੂੰ ਇੱਕ ਵਿੰਡੋ ਵੈਸਟਰਨ ਲੁਕ ਟਰਾਈ ਕਰ ਸਕਦਾ ਐ। ਉਦਾਹਰਨ ਵਜੋਂ ਤੋਂ ਇੱਕ ਭਾਰੀ ਬਨਾਰਸੀ ਜਾਂ ਸਿਲਕ ਦਾ ਲਹਿੰਗਾ ਜਾਂ ਸਕਰਟ ਬਣਵਾ ਸਕਦੇ ਐ ਤੇ ਉਸਦੇ ਨਾਲ ਉੱਪਰ ਇੱਕ ਖੂਬਸੂਰਤ ਸ਼ਰਟ ਸਟਾਈਲ ਦਾ ਟੋਪ ਜਾ ਅ ਸਾਇਨ ਦਾ ਕੋਸ ਕੋਰਟ ਸੈੱਟ ਟੋਪ ਪਾ ਸਕਦਾ। ਇਸ ਦੇ ਨਾਲ ਇੱਕ ਲੰਬਾ ਹੈਵੀ ਕੰਨਾਂ ਦਾ ਝੁਮਕਾ ਪਾ ਲਵੀ ਤੇ ਵਾਲਾ ਦਾ ਸਾਦਾ ਜਾ ਜੂੜਾ ਕਰਕੇ ਓਦੇ ਵਿੱਚ ਗੁਲਾਬ
ਵਾਹ ਏ ਤਾਂ ਆਈਡੀਆ ਸੱਚੀ ਬੜਾ ਕਮਾਲ ਐ ਮੈਂ ਇਸ ਬਾਰੇ ਸੋਚਿਆ ਹੀ ਨੀ। ਲਹਿੰਗੇ ਦੇ ਨਾਲ। ਲੈਂਗੇ ਦੇ ਨਾਲ ਕਰੋਸ ਸੈਟ ਕੋਂਬੀਨੇਸ਼ਨ ਬੋਤ ਈ ਨਵਾਂ ਤੇ ਵੱਖਰਾ ਲੱਗੇਗਾ। ਮੈਂ ਅੱਜ ਫੇਸ ਮੈਂ ਅੱਜ ਜੀ। ਫੈਬਰਿਕ ਦੀ ਦੁਕਾਨ ਤੇ ਜਾ ਕੇ ਨਾ ਫੇਰ ਤੇ ਓਥੇ ਕੱਪੜੇ ਦੇਖਦਾ।
ਹਾਂ ਜ਼ਰੂਰ ਜਾ। ਪਰ ਆ ਕੱਪੜਾ ਖ਼ਰੀਦਣ ਵੇਲੇ ਰੰਗਾਂ ਦਾ ਖਾਸ ਖ਼ਾਸ ਧਿਆਨ ਰੱਖੀ। ਅੱਜ-ਕੱਲ੍ਹ ਵਿਆਵਾਂ ਵਿੱਚ ਬੋ ਚਮਕੀਲੇ ਜਾਂ ਭੜਕੀਲੇ ਰੰਗਾਂ ਦੀ ਬਜਾਏ ਪੇਸਟ ਗੁਲਾਬੀ
ਤੇ ਹੋਰ ਵੀ ਬੋ ਸਾਰੇ ਰੰਗ ਪਸੰਦ ਕੀਤੇ ਜਾ ਸਕਦੇ ਨੇ ਏਨਾ ਏ ਰੰਗ ਆਪਾਂ ਨੂੰ ਬੋਤ ਸਕੂਨ ਦਿੰਦੇ ਨੇ ਤੇ ਫੋਟੋਆਂ ਵਿਖ ਵਿੱਚ ਵੀ ਬੋਤ ਵਧੀਆ ਆਂਦੇ ਨੇ।
ਬਿਲਕੁੱਲ ਸਈ ਕਿਆ ਅੱਜ ਕੱਲ੍ਹ ਦੀ ਫੋਟੋਆਂ ਤੇ ਵੀਡੀਓ ਵਿੱਚ ਹਲਕੇ ਰੰਗ ਬੋਤ ਈ ਸ਼ਾਨਦਾਰ ਲੱਗਦੇ ਨੇ। ਵੈਸੇ ਤੂੰ ਕੱਪੜੇ ਔਨਲਾਈਨ ਖਰੀਦਣਾ ਪਸੰਦ ਕਰਦਾ ਜਾ ਦੁਕਾਨ ਤੋਂ?
ਅ ਮੈਂ ਦੋਵਾਂ ਦਾ ਸੁਮੇਲ ਰੱਖਦੀ ਆ ਜੇ ਕੋ ਕੋਈ ਮੈਨੂੰ ਰੋਜ਼ਾਨਾ ਪੋਣ ਲਈ ਆਮ ਕੱਪੜੇ ਜਾਂ ਬਰੈਂਡਡ ਜੀਨਸ ਟੋਪ ਚਾਈਦੇ ਹੋਣ ਤਾਂ ਮੈਂ ਔਨਲਾਈਨ ਖਰੀਦ ਲੈਂਦੀ ਆ। ਕਿਉਂਕਿ ਉੱਥੇ ਡਿਸਕਾਊਂਟ ਵਧੀਆ ਮਿਲ ਜਾਂਦੇ ਪਰ ਜੇਕਰ ਮੈਂ ਕਿਸੇ ਵਿਆਹ ਸ਼ਾਦੀ ਲਈ ਭਾਰੀ ਸੂ ਟ ਜਾ ਲੈਂਗਾ ਲੈਣਾ ਹੋਵੇ ਤਾਂ ਮੈਂ ਕਦੇ ਵੀ ਔਨਲਾਈਨ ਰਿਸਕ ਨੀ ਲੈਂਦੀ ਉੱਥੋਂ ਤਾਂ ਮੈਂ ਦੁਕਾਨ ਤੇ ਜਾ ਕੇ ਕੱਪੜੇ ਦੀ ਕੁਆਲਿਟੀ ਨੂੰ ਹੱਥ ਲਾ ਕੇ ਦੇਖਦੀ ਆ ਉਸਦਾ ਰੰਗ ਆਪਣੇ ਸਕਿਨ ਤੇ ਮੈਚ ਕਰਕੇ ਦੇਖਦੀ ਆ ਫਿਰ ਖਰੀਦਦਾਰੀ ਕਰਦੀ ਆਂ।
ਮੈਂ ਵੀ ਇਹੀ ਕਰਦਾ ਕਈ ਵਾਰ ਓਨਲਾਈਨ ਫੋਟੋ ਵਿੱਚ ਕੱਪੜੇ ਦੀ ਚਮਕ ਬਹੁਤ ਤਾਂ ਦਿਖਾਈ ਦਿੰਦੀ ਹੈ ਅਸਲ ਵਿੱਚ ਉਹ ਬਹੁਤ ਹਲਕਾ ਹੁੰਦਾ ਹੈ ਨਾਲੇ ਫਿਟ ਟਿੰਗ ਦਾ ਵੀ ਬਹੁਤ ਮਸਲਾ ਹੁੰਦਾ ਹੈ ਬਾਜ਼ਾਰ 'ਚ ਦੁਕਾਨ ਤੇ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ ਤੇ ਕੱਪੜਾ ਖਰੀਦਣ ਦਾ ਮੈਨੂੰ ਸਹੀ ਲਗਦਾ ਤਾ ਦੁਕਾਨਦਾਰ ਤੇ ਮੈਨੂੰ ਲੱਗਦਾ ਦੁਕਾਨ ਤੇ ਜਾ ਕੇ ਖਰੀਦਣ 'ਚ ਆਪਣੇ ਹੀ ਅਲੱਗ ਮਜ਼ਾ ਆਂਦਾ।
ਹਾਂ ਉਹ ਤੇ ਹੈ ਹੀ ਵੈਸੇ ਫੈਸ਼ਨ ਦੇ ਬਾਰੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਫੈਸ਼ਨ ਉਹ ਨਈ ਜੋ ਦੂਜਿਆਂ ਦੇ ਸੋਹਣਾ ਲੱਗੇ। ਪੈਸ਼ਨ ਉਹ ਹੈ ਜੋ ਤੁਹਾਡੇ ਤੇ ਸੋਹਣਾ ਲੱਗੇ। ਹਰ ਇਨਸਾਨ ਦੇ ਸਰੀਰ ਦੀ ਬਣਤਰ ਅਤੇ ਰੰਗ ਵੱਖਰਾ ਹੁੰਦਾ ਹੈ ਤੁਹਾਨੂੰ ਕਿਸੇ ਦੀ ਇੰਨੀ ਸ਼ਕ ਲ ਨਹੀਂ ਦੇਖਣੀ ਚਾਹੀਦੀ ਸਾਨੂੰ ਹੀ ਕੱਪੜੇ ਪਾਉਣੇ ਚਾਹੀਦੇ ਜੋ ਸਾਡੀ ਸ਼ਖਸੀਅਤ ਨੂੰ ਹੋਰ ਨਿਖਾਰੇ ਖਾਣ ਤੇ ਸਾਨੂੰ ਆਤਮ ਵਿਸ਼ਵਾਸ ਦੇਣ
ਤੂੰ ਬਿਲਕੁਲ ਸੱਚੀ ਸੌ ਫੀਸਦੀ ਗੱਲ ਕਹੀ ਹੈ। ਸਭ ਤੋਂ ਵੱਧਾ ਕਹਿਣਾ ਤਾਂ ਇਨਸਾਨ ਦਾ ਆਤਮ ਆਤਮ ਵਿਸ਼ਵਾਸ ਹੀ ਹੁੰਦਾ। ਤੇ ਉਸਦੀ ਮੁਸਕਰਾਹਟ ਹੁੰਦੀ ਹੈ। ਜੇਕਰ ਅਸੀਂ ਲੱਖਾਂ ਰੁਪਏ ਦੇ ਸੂਟ ਵੀ ਪਾ ਲਈਏ ਤਾਂ ਸਾਡੇ ਚਿਹਰੇ ਤੇ ਮੁਸਕਰਾਹਟ ਨਹੀਂ ਤਾਂ ਓਦਾ ਕੋਈ ਫੈਦਾ ਨੀ। ਓ ਵੀ ਸੂਟ ਮੰਨ ਲੋ ਬ ਬੇਕਾਰ ਲੱਗਣ ਲੱਗ ਜਾਂਦਾ। ਏ ਤੂੰ ਮੈਨੂੰ ਬੜੀ ਵਧੀਆ ਜਾਣਕਾਰੀ ਦਿੱਤੀ ਐ। ਤੇ ਮੈਂ ਦੇਖਦੀ ਆ ਫਿਰ ਤੂੰ ਕਿਸ ਦਿਨ ਵੇਲਾ ਹੋਏਗਾ ਆਪਾਂ ਉਸ ਦਿਨ ਕੱਠੇ ਜਾ ਕੇ ਸ਼ੋਪਿੰਗ ਕਰ ਆਉਂਦੇ ਆਂ
ਹਾਂ ਬਿਲਕੁਲ ਬਹੁਤ ਸਮਾਂ ਹੋ ਗਿਆ ਹੁਣ ਗੱਲਾਂ ਦੇ ਵਿੱਚ
ਹਾਂ ਯਾਰ ਚੱਲ ਠੀਕ ਆ ਆਪਾਂ ਮਿਲਦੇ ਹਾਂ ਅਤੇ ਆਪਾਂ ਫਿਰ ਸ਼ੋਪਿੰਗ ਕਰਦੇ ਹਾਂ। ਠੀਕ ਹੈ ਹੋਰ ਸਤ ਸ਼੍ਰੀ ਅਕਾਲ।